ਵਾਹਿਗੁਰੂ ਸਾ ਵਹਿਗੁਰੂ ਜੀ ਦੀ ਫੱਤਿਹ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ। ਹੋਰ ਭੈਣ ਜੀ, ਅੱਜ ਕਿਵੇਂ ਯਾਦ ਕਰ ਲਿਆ ਤੁਸੀਂ
ਬਸ -ਬਸ ਬੜੇ ਦਿਨ ਹੋ ਗਏ ਸੀ ਮੈਂ ਸੋਚਿਆ ਬਈ ਚਲੋ ਗੱਲ ਕਰਾਂ। ਗੱਲ ਨੀ ਕੀਤੀ ਬਹੁਤ ਦਿਨ ਹੋ ਗਏ ਨੇ।
ਅੱਛਾ।
ਹਾਂ, ਕੋਈ ਯਾ ਯਾਤਰਾ -ਯੁਤਰਾ ਪੁੱਛਾਂ ਛੁੱਟੀਆਂ ਨੇ, ਕਿਧਰੇ ਕੋਈ ਹੈ ਸਲਾਹ ਜਾਂ ਨਹੀਂ।
ਮੈਂ ਕਿਹਾ- ਅੱਜ ਭੈਣ ਜੀ ਦਾ ਫੋਨ ਕਿਵੇਂ ਆ ਗਿਆ ਮੈਂ ਲੱਗਦਾ ਭੈਣ ਜੀ ਕੁਛ ਕੁਛ ਕੀ ਕਰਨਾ ਚਾਹੁੰਦੇ ਪੁਛ ਪੁੱਛਣਾ- ਪੁੱਛਣਾ ਚਾਹੁੰਦੀ ਏ, ਕੀ ਗੱਲ ਹੋਈ ਏ। ਅੱਛਾ, ਯਾਤਰਾ -ਯੂਤਰਾ ਕਰ ਰਹੇ ਹੋ ਯਾਤਰਾ ਕਰ ਰਹੇ ਹੋ ਜਾਂ ਸਾਨੂੰ ਪੁੱਛ
ਨਹੀਂ -ਨਹੀਂ ਮੈਂ ਪੁੱਛਦੀ ਪਈ ਹਾਂ, ਬਈ ਕੋਈ ਹੈ ਮਰਜ਼ੀ ਜਾਣ ਦੀ ਕਿੱਧਰੇ ਯਾਤ
ਹ ਲੈ ਜਾਓ, ਲੈ ਜਾਓ ਜੀ, ਜਿੱਥੇ ਲੈ ਜਾਓਗੇ ਮੈਂ ਚਲੇ ਜਾਂਵਗਾ।
ਤੇ ਫੇਰ, ਤੇ ਫੇਰ ਬੋਲੋ ਨਾ ਕਿਹੜੀ ਜਗ੍ਹਾ ਕਰਾਈ ਏ ਫਿਰ ਟਿਕਟ ਕਰਾ ਲੈਂਣੇ ਆ।
ਕੋਈ ਗੱਲ ਨਹੀਂ ਤੁਸੀਂ ਦੱਸੋ ਕਿਹੜੀ ਜਗ੍ਹਾ ਜਾਣਾ ਹੈਗਾ।
ਨਹੀਂ -ਨਹੀਂ ਇਸ ਵਾਰ ਮੈਂ ਅਪਨੇ ਵੀਰ ਜੀ ਦੀ ਪਸੰਦ
ਔ ਹੋ! ਚਲੋ ਦੇਖਦੇ ਹਾਂ। ਭੈਣ ਜੀ, ਵੀਰ ਜੀ ਦੀ ਸਲਾਹ ਤੇ ਤਾਂ ਹੀ ਬਣੇਗੀ ਨਾ ਜਦੋਂ ਤੁਹਾਡੀ ਭਰਜਾਈ ਨਾਲ ਗੱਲ ਕਰਾਂਗਾ।, ਹਾਂ ਉਹ ਐਚੁਲੀ ਪਤਾ ਕੀ ਗੱਲ ਏ, ਉਹਨਾਂ ਨੂੰ ਵੀ ਪੁੱਛਣਾ ਪੈਣਾ ਨਈ ਤੇ ਉਹ ਕਹਿਣਗੇ ਵੀ ਇਹ
ਨਹੀਂ- ਨਹੀਂ -ਨਹੀਂ ਆਪਣੀ ਮਰਜ਼ੀ ਨਾਲ ਉਹ ਜ਼ਰੂਰੀ ਉਹ ਪਹਿਲੇ, ਉਹ ਪਹਿਲੇ, ਹਾਂ।
ਕਰ ਲਾਂਗੇ ਫਿਰ ਫੇਰ ਦੇਖਦੇ ਹਾਂ। ਵਾਹਿਗੁਰੂ ਨੇ ਮਰਜ਼ੀ ਕੀਤੀ ਤੇ ਅੱਜ ਔਰ ਕੀ
ਹਮ, ਅੱਛਾ। ਤੁਸੀਂ ਹੋ ਆਏ ਵੈਸੇ ਓਦਰ ਦੇ ਪਾਸੇ ਹੈ। ਦਮਦਮਾ ਸਾਹਿਬ ਜਾਂ ਉਧਰ ਪਟਨਾ ਸਾਹਿਬ
ਨਈਂ ਨਈਂ, ਪਟਨਾ ਸਾਹਿਬ ਨਈਂ ਗਏ ਅਸੀਂ ਤੇ ਅ ਹਾਂ ਦਮਦਮਾ ਤੇ ਸ਼ਾਇਦ ਗਏ ਆਂ, ਪਟਨਾ ਸਾਹਿਬ ਨੀਂ ਗਏ। ਪਟਨਾ ਸਾਹਿਬ ਤੇ ਅਸੀ ਟੀਵੀ ਦੇ ਦਰਸ਼ਨ ਕਰਨੇ ਆ ਬੜਾ ਅੱਛਾ ਸਥਾਨ ਹੈਗਾ ਐ, ਕਥਾ ਵਗੈਰਾ ਉਹ ਕਰਦੇ ਨੇ ਬਹੁਤ ਸੋਹਣਾ, ਬਹੁਤ ਸੋਹਣਾ ਲੱਗਦਾ ਹੈਗਾ।
ਵਜ਼ੇ ਆਉਂਦੀ ਐ?
ਅਹ ਪਟਨਾ ਸਾਹਿਬ ਦੀ ਆਂਦੀ ਏ ਜੀ ਸ਼ਾਮੀ ਮੇਰੇ ਖਿਆਲ ਆਂਦੀ ਜੇ। ਹਾਂਜੀ, ਇੱਥੇ ਸਾਡੇ ਚੈਨਲ ਲੱਗਾ ਦਾ ਉਹਦੇ ਤੇ ਕੱਥਾ ਕਰਦੇ ਨੇ ਉਹ, ਤੇ ਬੜੀ ਅੱਛੀ, ਬੜੀ ਅੱਛੀ ਕਥਾ ਕਰਦੇ ਨੇ ਉਹ ਦੋ ਸਿੰਘ ਬਹਿੰਦੇ ਮਤਲਬ ਭਾਈ ਸਾਹਿਬ ਜੀ। ਤੇ ਲੋਕੀ ਵੇਖੋ ਉੱਥੇ ਇੱਕ ਨਾ ਅਹ ਪਟਨਾ ਸਾਹਿਬ ਨਾ ਇੱਕ ਸਿਸਟਮ ਬਣਾਇਆ ਦਾ ਉਹਨਾਂ ਨੇ, ਉਹ ਨਾ ਜਿਵੇਂ ਵੀਂ ਬਈ ਤੁਸੀਂ ਆਪਣੇ ਆਪ ਹੀ ਸਿਰਪਾਓ ਪਾਓਗੇ ਉਹਨਾਂ ਨੂੰ ਜਿਹੜੇ ਆ ਬੈਠੇ ਹੁੰਦੇ ਨਾ ਜਿਹੜੇ ਕਥਾ ਕਰਦੇ ਨੇ। ਹਾਂ ਸਿਰਪਾਓ ਪਾਂਦੇ ਨੇ ਮੈਂ ਉਸ ਦਿਨ ਦੇਖ ਰਿਹਾ ਮੈਂ ਪੁੱਛਿਆ ਆਪਣੀ ਮੰਮੀ ਨੂੰ ਮੈਂ ਕਿਆ ਮੰਮੀ ਐ ਇਹਨਾਂ ਨੂੰ ਸਿਰਪਾਓ ਪਾ ਰਏ ਮੰਮੀ ਕਹਿੰਦੇ ਆਂ ਜਿੰਨੇ ਵੀ ਸੰਗਤ ਆਂਦੀ ਐ ਨਾਂ ਸਿਰਪਾਓ ਲੈ ਕੇ ਆਉਂਦੀਆਂ। ਉਹ ਸਿਰ ਪਾਓ ਬਾਹਰੋਂ, ਹਾਂ। ਬਾਹਰੋਂ ਲੈ ਕੇ ਆਂਦੀਆਂ। ਤੇ ਉਹ ਫਿਰ ਜਿਹੜੀ ਕਥਾ ਕਰਦੇ ਨੇ ਰਾਤੀ ਤੇ ਇਹਨਾਂ ਨੂੰ ਫਿਰ ਪਾਂਦੇ ਨੇ ਨਾਲ ਮਾਇਆ ਦਿੰਦੇ ਨੇ, ਪੈਸੇ ਦਿੰਦੇ ਨੇ ਰੱਖਦੇ ਨੇ ਹੋਰ ਤੇ ਹਾਂ ਪਿੱਛੇ ਸਗੋਂ ਕਰ ਰਏ ਸਨ ਗੱਲਬਾਤ ਕਰ ਰਏ ਸਨ ਬਈ ਤੁਸੀਂ ਨਾਂ ਬਈ ਇੱਥੇ ਆਂਦੇ ਔ ਸੰਗਤਾਂ ਨੂੰ ਕਹਿੰਦੇ ਵੀ ਤੁਸੀਂ ਆਂਦੇ ਔ ਵੀ ਸਾਨੂੰ ਸਾਡਾ ਸਤਿਕਾਰ ਕਰਦੇ ਔ ਸਾਨੂੰ ਬੜਾ ਅੱਛਾ ਐ। ਕੋਈ ਐਸੀ ਗੱਲ ਨ੍ਹੀਂ ਲੇਕਿਨ ਥੋੜ੍ਹਾ ਜਿਹਾ ਤੁਸੀਂ ਨਾਂ ਆਰਾਮ ਨਾਲ ਉਹ ਨਾ ਕਰਿਆ ਕਰੋ ਜਲਦਬਾਜ਼ੀ ਕਿਉਂਕਿ ਭੀੜ ਹੁੰਦੀ ਬੜੀ
ਹਂ
ਭੀੜ ਕਰਕੇ ਕੋਈ ਬੰਦਾ ਡਿੱਗ ਵੀ ਜਾਂਦਾ ਜਾਂ ਬਜ਼ੁਰਗ ਹੈਗਾ ਕਿਸੇ ਨੂੰ ਲੱਗ ਵੀ ਜਾਂਦੀ ਉਹ ਕਹਿੰਦੇ ਤੁਸੀਂ ਨਾ ਮਤਲਬ ਤੁਹਾਡਾ ਪਿਆਰ ਅਸੀਂ ਮੰਨਣੇ ਆਂ। ਠੀਕ ਐ, ਤੁਸੀਂ ਸਾਡੇ ਨਾਲ ਤਿਆਰ ਕਰਦੇ ਓ, ਸਾਨੂੰ ਇਹ ਸਿਰਪਾਓ ਜਾਂ ਦਿੰਦੇ ਹੋ ਲੇਕਿਨ ਥੋੜਾ ਜਿਹਾ ਨਾ ਜਦੋਂ ਸੰਗਤ ਅੱਗੇ ਨਾ ਹੋਵੇ ਨਾ ਤਾਂ ਉੱਠ ਕੇ ਆਇਆ ਕਰੋ ਐਵੇਂ ਕਿਸੇ ਨੂੰ ਲੱਗ ਜੇ ਜਾਂ ਕੋਈ ਹੋ ਜਵੇ ਈ ਫਾਇਦਾ ਨਹੀਂ ਹੈਗਾ ਇਹ ਤੁਹਾਡੇ ਸਤਿਕਾਰ ਨੂੰ ਕਬੂਲੇ ਆਂ ਕੋਈ ਐਸੀ ਗੱਲ ਨ੍ਹੀਂ ਹੈਗੀ ਲੇਕਿਨ ਤੁਸੀਂ ਥੋੜ੍ਹਾ ਜਿਹਾ ਬਈ ਧਿਆਨ ਨਾਲ ਉਸ ਦਿਨ ਉਹ ਮੈਂ ਸੁਣਦਾ ਪਿਆ ਸੀ ਨਾ ਕਥਾ ਦੇ ਵਿੱਚ ਉਹ ਕਹਿ ਰਹੇ ਸਨ। ਲੱਗਿਆ ਲੁਗਿਆ ਹੁਣਾ ਜਿਵੇਂ ਭੀੜ ਇਕਦਮ ਲੋਕੀ ਇੱਕ ਦੂਸਰੇ ਨੂੰ ਕਹਿੰਦਾ ਵੀ ਮੈਂ ਵੀ ਕਰਾਂ ਫਿਰ ਉਹਨਾਂ ਨੇ ਕਿਆ ਆਰਮ ਨਾਲ। ਤੁਸੀਂ ਵੀ ਇੱਕ-ਇੱਕ ਕਰਕੇ ਆਰਾਮ ਨਾਲ ਕਰਿਆ ਕਰੋ ਕੋਈ ਜਲਦੀ ਨਾ ਕਰਿਆ ਕਰੋ। ਤੁਸੀਂ ਸੰਗਤਾਂ ਬਾਹਰੋਂ ਆਈਆਂ। ਦੀ ਆ ਸਾਨੂੰ ਬੜਾ। ਤੁਹਾਡਾ, ਇੱਥੇ ਸਵਾਗਤ ਹੈਗਾ ਵੇ ਬੜਾ, ਬਹੁ ਅੱਛਾ ਮਤਲਬ ਉਹਨਾਂ ਨੇ ਸਪੀਚ ਦਿੱਤੀ। ਤੇ, ਮੈਂ ਉਦੋਂ ਫਿਰ ਮੈਂ ਕਿਹਾ ਦੇਖ ਕੋਇ ਵੀ ਇਹਨਾਂ ਨੇ ਮੰਮੀ ਨੂੰ, ਮੈਂ ਕਿਹਾ ਮੈਂ ਸਿਰ ਪਾਓ ਆ ਵੀ, ਸਾਰੇ ਕਹਿੰਦੇ ਮੈਂ ਕਿਹਾ ਇੰਨੇ ਸ ਪਾਓ ਪਾਏ ਦੇ ਨੇ, ਕਹਿੰਦੇ ਸਾਰੀ ਸੰਗਤ ਪਾਂਦੀ ਏ।
ਅੱਛਾ-ਅੱਛਾ- ਅੱਛਾ।
ਉਹ, ਸੰਗਤ ਬਣਦੀ ਹੋਣੀ ਨਾ ਸਾਰੀ।
ਉਹ, ਅੱਛਾ- ਅੱਛਾ ਬਹੁਤ ਬਈ ਪਿਆਰ ਕਰਦੀ ਸੰਗ
ਹਾਂ, ਉਹ ਬਾਹਰੋਂ ਆਉਂਦੇ ਨੇ ਨਾ, ਕਈ ਪੰਜਾਬ ਦੇ ਲੋਕ ਅੱਜ ਨਾ ਅ ਮਤਲਬ ਇਹ ਚੀਜ਼ ਬੜੀ ਹੈਗੀ ਏ। ਪੰਜਾਬ ਦੇ ਲੋਕ ਤੁਸੀਂ ਪੰਜਾਬ ਸਾਈਡ ਚਲੇ ਜਾਓ, ਮੰਨ ਲਓ ਤੁਸੀਂ ਕਿਸੇ ਨੂੰ ਨਹੀਂ ਜਾਣਦੇ ਛੋਟੀ ਜਿਹੀ ਗੱਲ ਹੈ, ਕਿ ਚਲੋ, ਅਗਰ ਤੁਸੀਂ ਕਿਸੇ ਨੂੰ ਨਹੀ ਜਾਨਦੇ ਨਾ ਤੇ ਤੁਸੀਂ ਤੁਹਾਨੂੰ ਭੁੱਖ ਲੱਗੀ ਏ। ਵੀ ਤੁਹਾਨੂੰ ਪਿਆਸ ਯਾ ਭੁੱਖ ਲੱਗੀ ਹੈ, ਤੁਸੀਂ ਕਿਸੇ ਨੂੰ ਨਹੀਂ ਜਾਣਦੇ ਤੁਸੀਂ ਕਿਸੇ ਦਾ ਦਰਵਾਜ਼ਾ ਖੜਕਾਓ ਵੈਸੇ, ਅੱਜ- ਕੱਲ੍ਹ ਦਾ ਮਾਹੌਲ ਹੋ ਸਕਦਾ, ਥੋੜਾ ਜਿਹਾ ਖ਼ਰਾਬ ਹੋਇਆ ਦੋ, ਚਾਰ ਸਾਲਾਂ ਤੋ ਨਹੀਂ ਤੇ, ਪਹਿਲੇ ਅਸੀਂ ਜਾਂਦੇ ਹੁੰਦੇ। ਦੇਖੋ ਪੰਜਾਬ ਸਾਈਡ ਜਦੋਂ, ਆਪਣਾ ਬਿਜਨਸ ਕਰਦੇ ਸਾਂ, ਤੇ ਉਸ ਟਾਈਮ ਪੰਜਾਬ ਜਾਂਦੇ ਹੁੰਦੇ ਸਾਂ, ਤੇ ਉਸ ਟਾਈਮ ਬਈ ਇਹ ਚੀਜ਼ ਹੁੰਦੀ ਸੀ। ਅੱਜ ਕੱਲ੍ਹ ਦਾ ਮਾਹੌਲ ਤੇ, ਹੋ ਸਕਦਾ ਖਰਾਬ ਹੋ ਗਿਆ, ਕਿਉਂਕਿ ਲੋਕੀ ਇੱਕ ਦੂਸਰੇ ਨੂੰ ਵੇਖ
ਅੱਜ ਕੱਲ ਕਿਸੇ ਤੇ ਯਕੀਨ ਨੀ ਨਾ ਰਿਹਾ, ਬਈ ਇਹ ਚੋਰ- ਲੁਟੇਰਾ ਯਾਂ ਕੋਈ ਹਾਂ।
ਅੱਜ -ਕੱਲ ਫੇਰ ਵੀ ਵੈਸੇ ਉਹ ਸੋਚਦੇ ਨੇ, ਬੰਦਾ ਵੇਖ ਲੈਂਦੇ ਨੇ ਵੀ, ਇਹ ਕਿਹੋ ਜਿਹਾ ਜੇ ਤੁਹਾਨੂੰ ਲੋੜ ਹੈ ਨਾ, ਕਿਸੇ ਚੀਜ਼ ਦੀ ਤੁਹਾਨੂੰ ਘਰ ਬਿਠਾਣਗੇ ਰੋਟੀ ਖਵਾ ਦੇਣ ਹੈਂ ਜੀ, ਫੇਰ ਤੁਹਾਨੂੰ ਪਾਣੀ ਪਿਆਣਗੇ, ਕਹਿਣਗੇ ਕੋਈ ਗੱਲ ਨੀ ਤੁਹਾਨੂੰ ਕਿਸੇ ਚੀਜ਼ ਦੀ ਲੋੜ ਏ, ਮੈਂ ਤੁਹਾਨੂੰ ਦੇ ਦਿੰਦਾ ਮਤਲਬ ਇੰਨੇ, ਮਨ ਵਿੱਚ ਉਹਨਾਂ ਦੇ ਪਿਆਰ ਹੈਗਾ। ਹਾਂ, ਲੇਕਿਨ ਹੁਣ ਥੋੜਾ ਟਾਈਮ ਹੋ ਗਿਆ ਨਾ, ਜਦ ਦੀਆਂ ਇਹ ਨਾ ਸਰਕਾਰਾਂ ਬਦਲੀਆਂ ਹੈਗੀਆਂ ਜਦ ਦਾ ਇਹਨਾਂ ਨੇ ਬਸ ਔ ਪੁੱਠੇ ਸਿੱਧੇ ਕੰਮ ਕਰਾ ਕੇ ਤੇ ਲੋਕੀ ਨਾ ਨਸ਼ੇ ਕਰਕੇ ਤੇ ਇੱਕ ਦੂਸਰੇ ਨੂੰ ਹਾਂ ਬਸ ਉਹ ਨਹੀਂ ਤੇ ਪੰਜਾਬ ਵਰਗੀ ਕੋਈ ਐਸੀ ਗੱਲ ਨਹੀਂ, ਜਿੱਥੇ ਪੰਜਾਬ ਵਿੱਚ ਤੇ ਮੈਂ ਕਹਿੰਦਾ ਕੋਈ ਕੋਈ ਵੀ ਚਲੇ ਜਾਏ।
ਹਮ ਤੁਸੀ ੳਸ ਸਾਈਡ ਗਏ ਹੋ ਜੋ ਜਿਹੜਾ ਫਤਿਹਗੜ੍ਹ ਸਾਹਿਬ ਸੁਨੇਯਾ ਬਹੁਤ
ਹਾਂ ਫਤਿਹਗੜ੍ਹ ਕਿਆ ਬਾਤ ਹੈ ਜੀ, ਮੈਂ ਕਹਿਦਾ ਉਹ ਤੇ ਮੈਂ ਗਿਆ ਜੀ ਬਹੁਤ ਆਨੰਦ ਆੰਦਾ ਹੈ, ਹਾਂ ਨੀਚੇ ਜਾਈਦਾ ਨਾ ਜਦੋਂ ਗੁਰਦੁਆਰੇ ਥੱਲੇ ਬੈਠੇ ਜਿੱਥੇ ਗੁਰੂ ਸਾਹਿਬ ਦੇ ਬਾਬਾ ਫਤਿਹ ਸਿੰਘ ਤੇ, ਬਾਬਾ ਝੁਜਾਰ ਸਿੰ ਸਿੰਘ ਜੀ ਨੂੰ ਜਦੋਂ ਕੀਤਾ ਨਾ ਥੱਲੇ ਚਿਨਿਆ ਉਹਨਾਂ ਨੇ ਜਦੋਂ ਉਹ ਜਗ੍ਹਾ ਠੰਡੀ ਜਗ੍ਹਾ ਥੱਲੇ ਬੈ ਤੇ ਐਂਝ ਲੱਗਦਾ ਸਕੂਨ ਮਿਲਦਾ ਉੱਥੇ ਮੈਂ ਕਹਿੰਨਾ ਪਾਠ ਕਰਕੇ ਉੱਥੇ ਬਹਿ ਕੇ ਪਾਠ ਕਰ ਗਯੇ ਨੇ ਸਾਰੇ। ਹਾਂਜੀ, ਬੜਾ ਮਜ਼ਾ ਆਂਦਾ ਬੜਾ ਆਨੰਦ ਆਂਦਾ ਜੀ ਉੱਥੇ ਵੀ ਬਹੁਤ ਉਹ ਲੱਗਦਾ ਹੈਗਾ ਵੀ ਜਿਵੇਂ ਗੁਰੂ ਸਾਬ ਦੇ ਵੀ ਦਰਸ਼ਨ ਹੋ ਰਹੇ ਨੇ ਨਾਲ ਹੀ ਬੈਠੇ ਹੋਏ ਨੇ ਗੁਰੂ ਸਾਹਮਣੇ ਉਹ ਦੀਵਾਰ ਅੱਜ ਵੀ ਹੈਗੀ ਜੇ।
ਕਮਾਲ ਹੈ ਵ ਵਾਹ ਵਾਹਿ ਵਾਹ ਵਾਹਿਗੁਰੂ ਵਾਹਿ ਅੱਛਾ। ਹਾਂ ਇਹ ਤਾਂ ਬਹੁਤ ਵਧੀਆ ਹੈ। ਵੇਖਣ ਵਾਲਾ ਸਥਾਨ ਹੇ ਲੱਗਦਾ।
ਹਾਂ ਬੜਾ ਅੱਛਾ ਸਥਾਨ ਹੈਗਾ, ਹਮ ਉੱਥੇ ਬਾਬਾ ਮੋਤੀ ਮੋਤੀ ਰਾਮ ਜੀ ਦਾ ਵੀ ਗੁਰਦੁਆਰਾ ਹੈਗਾ ਜਿੱਥੇ ਥੇ ਦੁੱਧ ਪਿਆ ਸੀ ਨਾ ਮਾਤਾ
ਅੱਛਾ ਅੱਛਾ-ਅੱਛਾ ਅੱਛਾ ਅੱਛਾ, ਨਾਲ ਨਾਲ ਹੀ ਨੇ ਗੁਰਦੁਆਰੇ।
ਦੁਆਰੇ ਹੈਗੇ ਨੇ ਨਾਲ ਲਾ
ਅੱਛਾ ਇੱਕ ਦੇ ਵਿੱਚ ਹੈ ਜਾਂ ਥੋੜੀ ਥੋੜੀ
ਇਹ ਥੋੜੇ ਦੂਰ ਏ ਠੰਡੇ ਬੁਰਜ ਦੇ ਵਿੱਚ ਜਦੋਂ ਗੁਰੂ ਅਹ ਜਦੋਂ ਮਾਤਾ ਤੇ ਬੱਚਿਆਂ ਨੂੰ ਆਪਣਾ ਮੋਤੀ ਰਾਮ ਨੇ ਆਪਣੀ ਮੋਹਰਾਂ ਦੇ ਕੇ ਤੇ ਦੁੱਧ ਪਿਆਨ ਵਾਸਤੇ ਲੈ ਕੇ ਗਏ ਸਨ ਤੇ ਗੁਰਦੁਆਰਾ ਥੋੜਾ ਅੱਗੇ ਜਾ ਕੇ ਹੈਗਾ।
ਅੱਛਾ ਉਹ ਅੱਗੇ ਵੇ ਕਿਵੇ ਜਿੱਥੇ ਉਹਨਾਂ ਨੂੰ ਕੈਦ ਕੀਤ ਤਾਂ ਅਸੀਂ ਉਹ ਵੀ ਉੱਥੇ ਹੀ ਏ ਯਾਂ
ਉਹ ਵੀ ਨੇੜੇ ਤੇੜੇ ਉਹ ਨਹੀਂ ਮੈਂ ਦੇਖਿਆ, ਉਹ ਮੇਰੇ ਖਿਆਲ ਹਾਂ ਉਹ ਵੀ ਉੱਥੇ ਹੋਣਾ ਮੈਂ ਤੇ ਮੇਨ ਦਰਸ਼ਨ ਕੀਤੇ ਜਿੱਥੇ ਗੁਰੂ ਸਾਹਿਬ ਦਾ ਜਿੱਥੇ ਉਹ ਬਣਿਆ ਹੋਇਆ
ਹਮ ਸਥਾਨ ਅੱਛਾ।
ਅਤੇ ਉਹ ਕਿਤੇ ਇੱਕ ਹੂੰ ਸ਼ਾਇਦ ਜ ਸ਼੍ਰੀ ਰਾਮ ਜੀ ਦਾ ਇਹਨਾਂ ਦਾ ਹੈਗਾ ਨਾ ਜਿਹੜਾ ਉਹ ਵੀ ਮੇਰੇ ਖਿਆਲ ਦੇ ਬੜਾ ਵਧੀਆ ਸਥਾਨ ਹੈ, ਉਹ ਉੱਥੇ ਹਾਂ ਹੈ ਕੋਲ ਹੀ ਹੈ ਕਿੱਲੋ ਅੱਧਾ ਕਿਲੋਮੀਟਰ ਕਿਲੋਮੀਟਰ ਦੇ ਏਰੀਆ ਚ
ਅੱਛਾ ਪੈਦਲ ਜਾ ਸਕਦਾ ਬੰਦਾ
ਕੋਈ ਐਸੀ ਗੱਲ ਨਹੀ ਹੈਗੀ ਉਹਦੇ ਅਤੇ ਮਤਲਬ ਤੁਸੀ ਅਹ ਪੰਜ ਚਾਰ ਗੁਰਦੁਆਰੇ ਨੇੜੇ ਤੇੜੇ ਹੀ ਹੈਗੇ ਨੇ
ਅੱਛਾ ਤੇ ਲੰਗਰ ਦਾ ਇੰਤਜ਼ਾਮ ਜਾਂ
ਹਾਂ ਹੁੰਦਾ ਹੁੰਦਾ ਗੁਰੂ ਦਾ ਲੰਗਰ ਤੇ ਵੇਖੋ ਜੀ ਬਾਬਾ ਜੀ ਦਾ ਲੰਗਰ ਜਿਹੜੇ ਮਰਜ਼ੀ ਗੁਰਦੁਆਰੇ ਚ
ਹਾਂ ਉਹ ਤੇ ਹੈ ਚੌਵੀ ਘੰਟੇ ਹਾਂ ਲੰਗਰ ਹੀ ਲਾਏ ਅੱਛ ਅੱਛਾ। ਰਹਿਣ ਰੂਣ ਦਾ ਵੀ ਹੋਏਗਾ ਪ੍ਰਬੰਧ ਰਹਿਣ ਦਾ ਵੀ ਹੋਏ ਇਹ ਪ੍ਰਬੰਧ
ਹਾਂ ਰਹਿਣ ਦੇ ਵੀ ਹੁੰਦੇ ਜੀ ਕਮਰੇ ਹੁੰਦੇ ਨੇ ਉੱਥੇ
ਅੱਛਾ ਜਿਸ ਤਰ੍ਹਾਂ ਕੋਈ ਬਾਹਰੋਂ ਜਾਏ ਤੇ ਰਹਿੰਦਾ ਹੈ
ਹਾਂ ਮਿਲ ਜਾਂਦੇ ਨੇ, ਮਿਲ ਜਾਂਦੇ ਨੇ
ਅੱਛਾ।
ਹਾਂ ਮਿਲ ਜਾਂਦੇ ਨੇਂ ਬਾਕੀ ਕਿਸੀ ਟਾਈਮ ਘੱਟ ਹੀ ਹੁੰਦੇ ਨਾ ਉੱਧਰ ਏਰੀਏ ਚ ਮਤਲਬ ਘੱਟ ਹੀ ਇੰਨੇ ਕਮਰੇ ਨੀ ਹੁੰਦੇ। ਮਿਲ ਜਾਂਦੇ ਨੇ ਬਾਕੀ ਕੋਈ ਐਸੀ ਗੱਲ ਨਹੀਂ। ਕਿਉਂਕਿ ਸੰਗਤ ਵੀ ਘੱਟ ਆਉਂਦੀ ਜਾਂਦੀ ਰਹਿੰਦੀ ਹੈਗੀ ਸੰਗਤ ਮੇਨ ਤੇ ਪ੍ਰੋਗਰਾਮ ਹੁੰਦਾ ਹੈ ਨਾ। ਜਦ ਉੱਥੇ ਉਦੋਂ ਜਦੋਂ ਉਹ ਭਰਾ ਤੁਹਾਡੇ ਕੀ ਨਾਂ ਉਹਦਾ ਹੁੰਦਾ ਹੈ ਨਾ ਦਸੰਬਰ ਵਿੱਚ।
ਅੱਛਾ-ਅੱਛਾ
ਹਾਂ ਓਦੋਂ ਹੁੰਦਾ ਪ੍ਰੋਗਰਾਮ।
ਅੱਛਾ ਅੱਛਾ-ਅੱਛਾ
ਬਾਕੀ ਦੇ ਹਾਂ ਬਾਕੀ ਤੇ ਇਹ ਹੀ ਹੈ ਕਿ ਬਈ ਅੱਗੇ ਪਿੱਛੇ ਲੋਕੀ ਸੰਗਤਾਂ ਆਂਦੀਆਂ ਰਹਿੰਦੀਆਂ ਦਰਸ਼ਨ ਮੇਲੇ ਕਰਦੀ ਹੀ ਰਹਿੰਦੀਆਂ ਉਂਝ ਤੇ ਮਤਲਬ ਉਸ ਇਲਾਕੇ ਦੇ ਵਿੱਚ ਨੇੜੇ ਤੇੜੇ ਤੋਂ ਬਾਜ਼ਾਰ ਵੀ ਕੋਲ ਹੀ ਐ ਨਾ।
ਅੱਛਾ-ਅੱਛਾ
ਹਾਂ, ਕੋਲ ਹੀ ਬਾਜ਼ਾਰ ਬਜੂਰ ਹੈਗੇ ਨੇ ਤੇ ਰੌਣਕ ਰਹਿੰਦੀ ਹੈ। ਲੋਕੀ ਰੋਜ ਲੋਕਲ ਸੰਗਤ ਵੀ ਉੱਥੇ ਆਂਦੀ ਰਹਿੰਦੀ ਐ।
ਅੱਛਾ
ਹੂੰ ਉੱਥੇ ਵੀ ਬਸ ਹਾਂ ਇਹ ਹੀ ਹੈ ਬਸ ਇਹੀ ਹੈ ਕਿ ਹਾਂ, ਮੈਂ ਦੇਖਿਆ ਉੱਥੇ ਥੱਲੇ ਬਹਿ ਕੇ ਜਦੋ ਪਾਠ ਕਰੋ ਤੇ ਬੜਾ ਸੁਕੂਨ ਮਿਲਦਾ ਹੈਗਾ ਬਾਬਾ ਜੀ ਦਾ ਸਥਾਨ ਹੈਗਾ ਹੈ ਇੰਨਾ ਅੱਛਾ ਮਤਲਬ ਬਣਿਆ।
ਚਲੋ ਕਦੀ ਵਾਹਿਗੁਰ ਨੇ ਚਾਹਿਆ ਤੇ ਦਾਨਾ ਪਾਣੀ ਹੋਇਆ ਸਾਡਾ ਅਸੀ ਗੁਰੂ ਘਰ ਜਾ ਕੇ ਦਰਸ਼ਨ ਕਰਾਂਗੇ ਤੇ ਸਾਰੇ ਦਾਨ ਹੂੰ ਜੇ ਹੁਣ ਜਦੋਂ ਵਾਹਿਗੁਰੂ ਦਾ ਹੁਕਮ ਹੋਣਾ ਜਾਣਾ ਉਦੋਂ ਹੀ ਹੈ ਉੱਥੇ ਦਰਸ਼ਨ ਕਰਨ ਵਾਸਤੇ। ਉਹਨਾਂ ਦੇ ਹੁਕਮ ਵਗੈਰ। ਕੋਈ ਵੀ ਨੀ
ਹੂੰ ਆਹ ਹਾਂ ਹੋਰ ਘਰ ਪਰਿਵਾਰ ਸਭ ਘਰ ਹੀ ਨੇ ਜਾਂ ਮੌਜਾਂ ਛੁੱਟੀਆਂ ਲੈ ਲਈ ਛੁੱਟੀਆਂ
ਜੀ ਹੈ ਬਸ ਸਭ ਪਰਮਾਤਮਾ ਦੀ ਬੜੀ ਕਿਰਪਾ ਹੈ।
ਅੱਛਾ ਤੇ ਹਾਂ ਘਰ ਹੀ ਨੇ ਜਾਂ ਗਏ ਹੋਏ ਘੁੰਮਣ। - ਭਾਬੀ ਬੱਚੇ,
ਜਰਾ ਆਪਣੀ ਨਾਨੀ ਵਾਲੇ ਪਾਸੇ ਗਏ, ਬੱਚਿਆਂ ਨੂੰ ਹੁੰਦਾ ਹੀ ਹੈ, ਨਾ ਚਲੋ ਠੀਕ ਹੈ ਭੈਣ ਜੀ ਫੇਰ
ਅੱਛਾ ਅੱਛਾ ਠੀਕ ਹੈ ਜੀ ਓਕੇ ਜੀ,